ਹੈਲੋ ਹੈਲੋ ਹੈਲੋ ਅਵਾਜ ਨਹੀਂ ਆ ਰਹੀ ਹੈਲੋ
ਹੈਲੋ
ਬੋਲ ਹੈਲੋ
ਹੈਲੋ ਹੈਲੋ ਹਾਂ ਕੀ ਹਾਲ
ਹਾਂਜੀ ਠੀਕ ਆ ਵਧੀਆ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
ਹੋਰ ਠੀਕ ਹੋ
ਉਹ ਕੀ ਕੀ ਕਰਦਾ ਮੈਂ ਭਰਾਵਾ ਸਹੀ ਗੱਲ ਹਾਂਜੀ ਹਾਂਜੀ ਸਤ
ਹਾਂਜੀ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡੀ ਆਵਾਜ਼ ਨਾ ਕੱਟ ਕੱਟ ਕੇ ਆ ਰਹੀ ਸੀ
ਹੈਲੋ ਸਤਿ ਸ੍ਰੀ ਅਕਾਲ
ਹਾਂਜੀ ਹਾਂਜੀ ਬੋਲੋ
ਹਾਂਜੀ ਠੀਕ ਠਾਕ ਹੋ
ਹਾਂਜੀ ਹਾਂਜੀ ਵਧੀਆ
ਹਾਂਜੀ ਹਾਂਜੀ ਤੁਸੀਂ ਕਿੱਥੋਂ ਬੋਲ ਰਹੇ ਹੋ
ਮੈਂ ਯਮੁਨਾਾਨਗਰ ਤੋਂ
ਅੱਛਾ ਜੀ
ਹਾਂਜੀ ਯਮੁਨਾਨਗਰ ਆਪਣਾ ਚਿੱਟੇ ਮੰਦਿਰ ਕੋਲ ਹੈ
ਠੀਕ ਗਈ ਠੀਕਈ
ਹੋਰ ਤੁਸੀਂ ਕਿੱਥੋਂ
ਅਸੀਂ ਆ ਜਰਾਦਰੀ ਅਸੀਂ ਜਰਾਦਰੀ ਦੇ
ਹਾਂਜੀ
ਹਾਂਜੀ ਅਰੇ ਜਗਾਾ ਤੋਂ ਬੋ ਰਿਹਾ ਜਗਾਦਰੀ ਤੋਂ
ਅੱਛਾ ਜਗ੍ਹਾ ਤੇਰੀ ਠੀਕ ਠੀਕ ਹੋਰ ਬੱਚੇ ਠੀਕ ਨਾ
ਹਾਂਜੀ ਹਾਂਜੀ ਨਾਂ ਜ ਤੁਹਾਡਾ
ਹਾਂ
ਹਾਂਜੀ ਹਾਂਜੀ ਠੀਕ ਨਾ ਤੁਹਾਡਾ ਕੀ ਠੀਕ ਹੈ ਠੀਕ ਹੈ ਬੱਚੇ
ਠੀਕ ਚਲੋ ਵਧੀਆ ਹੋਰ ਕੀ ਕੰਮ ਕਰਦੇ ਹੋ ਤੁਸੀਂ ਬਸੰਤ ਸਿੰਘ
ਮੈਂ ਵੀਰੀ ਫੈਕਟਰੀ ਚ ਫੈਕ
ਅੱਛਾ ਫੈਕ ਅੱਛਾ ਫੈਕਟਰੀ ਕੰਮ ਕਰਦੇਓ ਠੀਕ ਹੈ ਹੋਰ ਦਿਹਾੜੀ ਠੀਕ ਪੈ ਜਾਂਦੀ ਹੈ
ਹਾਂਜੀ ਹਾਂਜੀ ਲੱਗ ਹੀ ਜਾਂਦੀ ਬਸ ਅੱਜ ਕੰਮ ਥੋੜਾ ਘੱਟ ਸੀ ਤੇ ਫੇਰ ਸਵੇਰੇ ਜਲਦੀ ਚਲੇ ਜਾਈਦਾ
ਠੀਕ ਠੀਕ ਠੀਕ ਠੀਕ ਤੇ ਕੋਈ ਹੋਰ ਕੰਮ ਨਾਲ ਵੇਖ ਲਓ
ਨਹੀਂ ਜਾਈਦਾ ਸੀ ਇੱਕ ਜਗ੍ਹਾ ਤੇ ਹੋਰ ਉੱਥੇਦ ਮਸ਼ੀਨ ਜੀ ਖਰਾਬ ਹੋਈ ਸੀ
ਹੋਰ ਤੁਹਾਡੀ ਵਾਈਫ ਠੀਕ ਨੇ
ਹਾਂਜੀ ਹਾਂਜੀ ਠੀਕ ਹੈ ਜੀ
ਚਲੋ ਕਿੱਥੇ ਦੇ ਹੈਗੇ ਨੇ
ਬਰੀ ਬਾਈ ਫਤਰ ਕੇਵਾ
ਅੱਛਾ ਭੇਵੇ ਤੌ ਠੀਕ ਹੈ ਠੀਕ ਹੈ ਠੀਕ ਠੀਕ ਠੀਕ ਚਲੋ ਚੰਗੀ ਗੱਲ ਹੋਰ ਸਭ ਠੀਕ ਠਾਕ ਉੱਧਰ
ਹਾਂਜੀ ਹਾਂਜੀ ਸਭ ਠੀਕ ਹੈ
ਇੰਨੀਆਂ ਹੈਗੀਆਂ ਨੇ ਕਿਧਰੇ ਘੁਮਾ ਫਿਰਿਆ ਲਿਆਓ ਬੱਚਿਆਂ ਨੂੰ ਯਾਰ
ਬਸ ਉਹ ਇਹਨਾਂ ਨੇ ਹੁਣ ਘਰ ਹੀ ਜਾਣਾ ਹੈਗਾ ਇੱਕ ਦੋ ਦਿਨ ਤੱਕ ਛੁੱਟੀਆਂ ਪੈ ਜਾਣੀਆਂ ਹੈਗੀਆਂ ਹਾਂ
ਹੋਰ ਲੈ ਜਾ ਘੁਮਾ ਹੋਰ ਕੀ ਉਹ ਬੱਚੇ ਯਾਰ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਬੱਚੇ ਕਹਿੰਦੇ ਨੇ ਚਲੋ ਨਾਨੀ ਘਰ ਚਲੀਏ ਹਨਾ ਤੇ ਬੱਚਿਆਂ ਨੀ ਸਿਵਾਾਨੇ ਬੰਦਾ ਘੁਮਾ ਵੀ ਲੈਂਦਾ
ਆਹ ਉਹ ਇਹਦੀ ਟਿਊਸ਼ਨ ਵਾਲੀ ਮੈਡਮ ਹੈ ਨਾ ਕਹਿੰਦੀ ਇੱਕ ਦੋ ਦਿਨ ਰੁਕ ਜਾਓ ਹੋਰ ਉਹਨਾਂ ਨੇ ਹੀ ਜਾਣਾ ਹੈਾ ਕਰਨਾਲ ਪਤਾ ਨੀ ਕਿੱਥੇ ਜਾਣਾ ਉਹ ਦੇ ਸਹੁਰਰੇ ਉੱਥੇ ਹੈਗੇ ਉਹਨਾ ਸ਼ਨ ਦੀ ਮ ਮੈਡਮ ਜਿਹੜੀ ਹਾਂ ਉਹਨਾਂ ਨੇ ਵੀ ਘਰ ਜਾਣਾ
ਠੀਕ ਹੈ ਬੱਚ ਚੰਡੀੂ ਤੇ ਵੀ ਪਾਇਆ ਦਾ
ਹਾਂਜੀ ਹਾਂਜੀ
ਸ਼ਨ ਲੋਕਲ ਹੀ
ਲੋਕਲ ਜ ਲੋਕਲ ਹੀ ਚਿੱਟਾ ਮੰਦਿਰ ਵੀਰ ਜੀ ਉਹਣੀ ਨਦੀ ਦੇ ਕੋਲ ਨਦੀ ਦੇ ਕਿਨਾਰੇ ਹੀ ਹੋ ਨਾ ਮੰਡਾ ਇੱਟਾ ਮੰਦਿਰ ਇੱਟਾ ਮੰਦਿਰ ਹੋਆ ਨਹੀਂ ਉਹ ਨਦੀ ਦੇ ਕਿਨਾਰੇ ਹੈਲੋ
ਹੋਣ ਹ
ਆਹੋ ਜਿ ਨਦੀ ਕੋਲ ਯਾਰ ਨਦੀ ਕੋਲ ਨਦੀ ਕੋਲ
ਹ ਉਧਰ ਹਮ ਹੋਰ ਸੁਣਾਓ
ਤੁਹਾਡਾ ਬੱਚੇ ਠੀਕ ਨੇ
ਹਾਂ ਹਾਂ ਵਧੀਆ ਛੱਡ ਗਈ ਗਲਾ ਗਏ ਦੇ ਆ ਨਾਨਕੇ ਛੁੱਟੀਆਂ ਤੇ ਹਾਂ ਨਾਨੀ ਘਰ ਗਏਦੇ ਨੇ ਘੁੰਮਣ ਫਿਰਨ ਮੈਂ ਕਿਹਾ ਚਲੋ ਘੁੰਮ ਫਿਰ ਆਓ ਇੰਜੋਏ ਕਰ ਹੋਰ ਕੀ ਬੱਚਿਆਂ ਨੇ ਜਾਣਾ ਕਿਥੇ ਬਿਲਕੁਲ ਜੀ ਬਿਲਕੁਲ ਚਲੋ ਬੱਚੇ ਯਾਰ ਸਗੋਂ ਸ਼ੁਕਰ ਕਰਦੇ ਨੇ ਸ਼ੁਰ ਟੀਆਂ ਮਿਲਦੀਆਂ ਨੇ ਘੁੰਮ ਫੇਿਰ ਆਦੇ ਨੇ ਹੋਰ ਕੀ ਹੋਰ ਤੁਹਾਡੇ ਇੱਥੇ ਗਰਮੀ ਬੜੀ ਪੈ ਰਹੀ ਹੈ ਨਾ ਇੱਕ ਤੇ ਮੌਸਮ ਹਾਂਜੀ
ਹ
ਸਾਡੀ ਆਪਣੀ ਫੈਕਟਰੀ ਹੈਗੀ ਹੈ ਜੀ
ਅੱਛਾ ਇਹ ਚੀਜ਼
ਅਸੀਂ ਲੋਟਾ ਬਣਾਉਦੇ ਹਾਂ
ਚ ਵਧੀਆ ਮੈਂ ਵੀ ਲੋੋਟਾ ਹੀ ਬਣਾਉਵਣਾ
ਆਹ ਵਾਹਜੀ ਵਵਾਾਹ ਠੀਕ ਆ ਫੇਰ ਤੇ ਆਪਣਾ ਕਿਹਿੰਾ ਸਟੀਲ ਦਾ
ਸਟੀਲ ਦਾ ਹਮ ਪਹਿਲੇ ਹਾਂਜੀ ਹਾਂਜੀ ਪਹਿਲੇ ਸੈਂਟਰੀ ਦੇ ਕੰਮ ਹੀ ਸੀ ਉੱਥੇ ਮੇਰੀ ਰਾਤੀ ਉਗਲ ਵਡੀ ਗਈ
ਉਹੌ
ਉਹ ਫੇਿਰ ਮਾਲਕਾਂ ਨੇ ਦਿੱਤਾ ਉਹ ਵੀ ਕੁਛ ਨੀ ਹੈਗਾ ਇੰਸ਼ੋਰੈਂਸ ਬਣਿਆ ਸੀ ਉਹ ਕਹਿੰਦੇ ਉੱਥੋਂ ਵੜੀ ਗ ਕਰਵਾ ਤੇ ਉੱਥੋਂ ਹੀ ਸਾਨੂੰ ਪੈਸ ਖਰਚਾ ਮਿਲਲੇਗਾ
ਠੀਕ ਠੀਕ ਜ
ਮਾਲਕਾਂ ਨੇ ਫਾਈਲ ਨਹੀਂ ਪਾਸ ਕਰਵਾਈ ਹੈਗੀ ਉਹ ਪੈਸੇ ਮਿਲੇ ਹੋ ਨੀ ਮੈਨੂੰ ਉਹ ਪੈਸੇ ਮੈਨੂੰ ਕੋਈ ਨਵਾਂ ਅਫਸਰ ਆਇਆ ਦੋ ਸਾਲ ਬਾਦੋ ਤਿੰਨ ਸਾਲ ਬਾਦ ਮੈਨੂੰ ਉਹ ਵੀ ਅੱਠ ਹਜ਼ਾਰਆ ਸਾਰਾ ਮਿਲਿਆ ਤੇ ਫੇਰ ਮਾਲਕ ਮੈਂ ਛੱਡ ਤਾਂ ਹੀ ਸੀ ਕੰਮ ਫਿਰ ਬੁਲਾਉਂਦੇਹੇ ਆ ਜਾ ਆ ਜਾ ਸਾਡੇ ਕੋਲ ਫੇਰ ਮੇਰੀ ਵਾਈ ਮ ਮਨਾ ਕਰਦਾ ਕਦੀ ਨੀ ਜਾਣਾ ਹੈਗਾ ਵੀ ਤਨ ਕੰਮ ਦੇ ਲਾਲਲ ਬੁਲਾਉਂ ਨਵਨ ਵੀੀਰ ਝੂਟ ਮਾਰ ਦੇ ਤੇਰੀ ਪੈਨਸ਼ਲ ਮਾਰ ਹ ਫਿਰ ਮੇਰਾਨ ਹੀ ਨਹੀਂ ਮੰਨਿਆ ਗਿਆ ਹੀ ਨਹੀਂ ਮੈਂ ਮੈਂ ਫਿਰ ਲੋਟਾ ਬਣਾਉਂਦਾ ਜਾਚ
ਆਹੋ ਠੀਕ ਹੈ ਦਿਹਾੜੀ ਪੈਣੀ ਚਾਹੀਦੀ ਹੈ
ਫਿਰ ਆਪਣੀ ਗਲੀ ਦੇ ਵਿੱਚ ਹੀ ਹੈਗਾ
ਅੱਛਾ ਆਪਣੀ ਗਲੀ ਦੇ ਵਿੱਚ ਹੀ ਕਰਦੇ ਹੋ ਨੇੜੇ ਨੇੜੇ ਨੇੜੇ ਅਨ ਫਕਰੀ
ਨੜ ਫੈਕਟਰੀ ਹੈਗ ਸਾਡੀ ਕੋਲ
ਅੱਛਾ ਅੱਛਾ ਹਾਂ ਹਾਂ ਹਾਂ ਹਾਂ ਹਾਂ ਆ ਇਹ ਪਿੱਛੋਂ ਪੰਠਾਂ ਦੀ ਆਵਾਜਾਂ ਆ ਰਹੀਆਂ ਹੈ
ਆਹੋ ਧੋਂਦੇ ਪਹਦਾ ਬਾਹਰਤੀ ਜਾ ਮੈਨੂੰ
ਅੱਛਾ ਅੱਛਾ ਅੱਛਾ ਅੱਛਾ ਚਲੋ ਠੀਕ ਹੈ ਵਧੀਆ ਸਭੋਂ ਹੋਰ ਕਿੰਨੇ ਬੱਚੇ ਬੱਚੇ ਤੁਹਾਡੇ
ਮੇਰੀ ਵੀਲੀ ਇੱਕੋ ਕੁੜੀ
ਅੱਛਾ ਗੁੜਿਆ ਹੈਗੀ ਆ ਚਲੋ ਪਰਮਾਤਮਾ ਮੁੰਡਾ ਦੇਵੇ ਤੁਹਾਨੂੰ ਹੋਰ ਸੁਣਾਓ ਹੋਰ ਕੋਈ ਹੋਰ ਵੀ ਮੇਰੇ ਦੋ ਮੁੰਡੇ ਹੈਗੇ ਆ
ਚਲੋ ਵਧੀਆ
ਹਮ
ਹਾਂਜੀ ਜਾਂਦੇ ਆ ਸਕੂਲ ਬੜੇ ਮੈਂ ਅ ਸਕੂਲ ਪਾਇਆ ਦਾ ਇੱਧਰ ਯਮੁਨਾਨਗਰ ਸਕੂਲ ਹੈਗਾ ਸਪਰਿੰਗ ਫੀਲਡ ਉੱਥੇ ਪਾਇਆ ਦਾ ਬੱਚਿਆਂ ਨੂੰ ਹਮ ਅੱਛਾ ਅੱਛਾ ਐਸ ਡੀ ਪਬਲਿਕ ਨਹੀਂ ਦਾ ਵੀ ਨਾਂ ਸੁਣਿਆ ਸਕੂਲ ਦਾ ਵਧੀਆ ਹੈਗਾ ਅੱਛੀ ਪੜ੍ਹਾਈ ਹੈ ਇੱਧਰ ਵੀ ਹਾਂ ਮੇਰੇ ਮਾਮੇ ਦੇ ਬੱਚੇ ਵੀ ਇੱਧਰ ਹੀ ਜਾਂਦੇ ਨੇ ਇੱਧਰ ਪਬਲਿਕ ਚ ਬਹੁਤ ਵਧੀਆ ਪੜ੍ਹਾਈ ਹੈ ਇੱਥੇ ਵੀ ਹਾਂ ਮਤਲਬ ਕਿ ਪਹਿਲੇ ਨਾ ਕਾਫੀ ਸੁਧਾਰ ਹੋ ਗਿਆ ਪਬਿਕ ਨਾ ਫੀਸ ਵੀ ਹਾਂ ਹਾਂ ਬੱਚਾ ਵੀ ਬੜਾ ਫੀਸ ਵੀ ਇਨੀ ਜ਼ਿਆਦਾ ਨਹੀਂ ਹੈ ਠੀਕ ਹੈਗੀ ਲਿਮਟ ਦੀ ਹੈ ਫੀਸ
ਹਾਂਜੀ ਹਾਂਜੀ
ਹੁਣ ਸਾਡੇ ਇੱਧਰ ਸਪਰਿੰਗ ਫੀਲਡ ਸਕੂਲ ਚ ਇੱਕ ਬੱਚੇ ਦੀ ਫੀ ਘੱਟੋ ਘੱਟ ਮੇਰੇ ਖਿਆਲ ਅੜਤਾਲੀਸ ਸੌ ਰੁਪਏ ਹੈਗੀ ਹੈ ਇੱਕ ਬੱਚੇ
ਹਾਂ ਸਪਰਿੰਗ ਤਾਂ ਜ਼ਿਆਦਾ ਹੋ ਮਹਿੰਗਾਈ ਜ਼ਿਆਦਾ ਫੀਸ ਵੀ ਜ਼ਿਆਦਾ ਹੋਵੇ
ਫੀਲਡ ਇੱਕ ਹੈਗਾ ਵੀ ਇੱਕ ਹੈਗਾ ਸਪਰਿੰਗ ਡੇਲ ਇਹ ਦੋਨੋਂ ਮਤਲਬ ਕਿ ਇੱਕੋ ਤੇ ਮੇਰੇ ਹਾਂਜੀ ਹਾਂਜੀ ਜਿਹੜੇ ਮੇਰੇ ਬੱਚੇ ਨੇ ਉਹ ਫੀਲਡ ਚ ਜਾਂਦੇ ਨੇ ਯਮਨਾਨਗਰ ਹਾਂ ਉਹ ਮਹਿੰਗਾ ਸਕੂਲ ਹੈਗਾ ਚਲੋ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਕੀਤੀ ਦੀ ਹੈ ਅਹ ਆਪਣਾ ਫਿਰ ਖਰਚਾ ਚੱਲ ਹੀ ਲੈਂਦੇ ਹਾਂ ਚੱਲ ਹੀ ਜਾਂਦਾ ਮਹਾਰਾਜ
ਆੋ ਜਿੱਥੇ ਹਾਂਜੀ ਹਾਂਜੀ
ਹੋਰ
ਸਾਡੀ ਗਲੀ ਤੇ ਵੀ ਜਾਂਦੇ ਨੇ ਸਪਰਿੰਗ ਤੇ ਜਾਂਦੇ ਬੱਚੇ ਕਈ ਪਗਲੀ ਵੀ ਜਾਂਦੇ ਕਈ ਸਕਰੀਨ ਦਾ ਹੀ ਜਾਂਦਾ
ਅੱਛਾ ਤੁਹਾਡੀ ਗਲੀ ਚ ਸਪਰਿੰਗ ਡੇਲ ਦੇ ਅੱਛਾ ਠੀਕ ਠੀਕ
ਜਾਂਦੇ ਨਾ ਹੋ ਪਰ ਘੱਟ ਹੀ ਜਾਂਦੇ ਨੇ ਪਰ ਜ਼ਿਆਦਾ ਉੱਧਰ ਹੀ ਜਾਂਦੇ ਨੇ ਪਬਲਿਕ ਵਿੱਚ
ਹੂ ਪਬਲਿਕ ਚਾਹ ਜਾਂਦੇ ਨੇ ਪਬਲਿਕ ਦੀ ਪੜ੍ਹਾਈ ਠੀਕ ਹੈਗੀ ਪੜ੍ਹਾਈ ਉਧਰ ਵੀ
ਹਾ ਇਹ ਜਿਹੜੇ ਸਾਡੇ ਫੈਕਟਰੀਆਂ ਆਲੇ ਨੇ ਗਲੀ 'ਚੋ ਹੈ ਦੋ ਤਿੰਨ ਘਰਾਂ ਦੇ ਜਾਂਦੇ ਇਧਰ ਸੁਪਰੀਮ ਡੇਜ ਤੇ ਕਈਆਂ ਦੇ ਜ਼ਿਆਦਾਤਰ ਇੱਧਰ ਜਿਹੜੇ ਜਿੰਨਾ ਦੀ ਫੈਕਟਰੀ ਨਹੀ ਹੈਗੀ ਉਹ ਪਬਲਿਕ ਹੀ ਜਾਂਦੇ
ਅੱਛਾ ਅੱਛਾ
ਹਾ ਅੱਜ ਨਹੀ ਕੀ ਲੱਗੇ
ਬਿਲਕੁਲ ਬਿਲਕੁਲ ਜਾਅ ਜੇ ਕੋਈ ਪੜਨ ਮਤਲਬ ਪੜ੍ਨ ਵਾਲਾ ਬੱਚਾ ਹੋਏ ਨਾ ਭਾਏ ਤੁਸੀਂ ਸਰਕਾਰੀ ਸਕੂਲ ਪਾ ਦੋ ਉਹਨੇ ਤਾਂ ਵੀ ਪੜ੍ਹ ਜਾਣਾ ਤੇ ਕਈ ਬੱਚਿਆਂ ਦਾ ਕਈ ਬੱਚਿਆਂ ਦਾ ਧਿਆਨ ਈ ਸ਼ਰਾਰਤਾਂ ਚ ਹੈਗਾ ਵੀ ਉਹ ਫਿਰ ਭਾਵੇਂ ਜਿੰਨੇ ਮਰਜ਼ੀ ਮਹਿੰਗੇ ਸਕੂਲ ਪਾ ਦੋ ਉਹ ਸ਼ਰਾਰਤਾਂ ਹੀ ਰੁਜਿਆ ਵੇ ਤੇ ਤਾਹੀਓ ਫਿਰ ਮਾਂ ਪਿਓ ਫਿਰ ਟਿਊਸ਼ਨ ਲਵਾ ਦਿੰਦੇ ਆ ਬੱਚਿਆਂ ਦੀ ਚਲੋ ਯਾਰ ਸਕੂਲ ਤੇ ਇਨਾ ਤੂੰ ਪੜ੍ਹ ਕੇ ਲਦੇ ਟਿਊਸ਼ਨ ਤੇ ਥੋੜ੍ਹੀ ਬਹੁਤੇ ਪੜ੍ਹਾਈ ਕਰ ਉਤ ਤਾ ਕਰਕੇ ਇਹਨਾਂ ਨੇ ਲਾਇਆ ਟਵਿਸ਼ਨ ਦਿੰਦੇ ਨੇ ਤੇ ਪੜਾਈ ਵੀ ਹੋ ਜਾਦੀ ਏ
ਹਾਂਜੀ ਹਾਂਜੀ ਓ ਫੇਰ ਬੱਚਾ ਘਰ ਸ਼ਰਾਰਤਾਂ ਕਰਦਾ ਹ ਨਾ ਛੁੱਟੀ ਦੇ ਟਾਈਮ ਤੇ ਫੇਰ
ਹਾਂਜੀ ਬਿਲਕੁਲ ਬਿਲਕੁਲ ਬੱਚੇ ਹਮ ਹਮ ਬਿਲਕੁਲ ਜੀ ਬਿਲਕੁਲ ਹਾਂਜੀ ਕੀ ਨਾਂ ਰੱਖਿਆ ਤੁਹੀਂ ਆਪਣੀ ਗੁਡੀਆਂ ਦਾ
ਉਹਦਾ ਸਾਹਿਬ ਕੌਰ
ਸਾਹਿਬ ਕੌਰ ਠੀਕ ਹੈ ਨਾਈਸਨੇਮ ਸੋਹਣਾ ਨਾਂ ਹੈ ਕਿਹਦੀ ਕਿਹਦੀ ਚੋਇਸ ਹੈਗੀ ਸੀ ਨਾਂ ਰੱਖਣ ਦੀ ਮੰਮੀ ਮੰਮੀ ਦੀ ਕੇ ਪਾਪਾ ਦੀ
ਇਹਨਾਂ ਦੀ ਜਿਹੜੀ ਭੈਣ ਭੈਣ ਦੀ ਕੁੜੀ ਉਹਨਾਂ ਨੇ ਕਿਹਾ ਸੀ
ਅੱਛਾ ਅੱਛਾ ਠੀਕ ਠੀਕ ਮਾਸੀ ਦੀ ਠੀਕ ਠੀਕ ਵਧੀਆ
ਹੋਰ
ਉਹਦੀ ਵਧੀਆ ਬਸ ਬਸ
ਨਾਂ ਸੋਹਣਾ ਰੱਖਿਆ ਤੇ ਮੰਮੀ ਇਹਨਾਂ ਦੇ ਪੜ੍ਹੇ ਹੋਣੇ ਨੇ
ਮੰਮੀ ਦਾ ਇਹਨਾਂ ਦਾ ਮੈਨੂੰ ਤਾਂ ਪਤਾ ਨਹੀਂ ਇਨਾ ਵੀ ਪੜ੍ਹਨ ਥੋੜੇ ਬਹੁਤੇ ਪੜ੍ਹੇ ਨੇ ਤਾਂ ਪਤਾ ਪਹਿਲੇ ਪੁਰਾਣੇ ਟਾਈਮ ਘੱਟ ਪੁਰਾਣੇ ਬੰਦੇ ਸਰਕਾਰੀ ਆ ਸਕੂਲਾਂ ਚ ਪੜ੍ਹਦੇ ਆ ਸਾਨੂੰ ਡੈਡੀ ਨਾਲ
ਹਮ ਹਮ ਅੱਛਾ ਠੀਕ। ਹਮ।
ਭਰਾ ਇਹਨਾਂ ਦਾ ਬਾਹਰ ਹੈਗਾ।
ਅੱਛਾ ਬਾਹਰ ਹੈਗਾ ਕਿਹੜੀ ਕੰਟਰੀ ਹਾਂਜੀ ਇਟਲੀ ਇਟਲੀ ਤੁਸੀਂ ਵੀ ਯਾਰ ਤੁਹਾਡਾ ਨਮ ਤੁਹਾਡੇ ਸਾਰੇ ਸਾਹਿਬ ਬਾਹਰ ਹੈਗੇ ਨੇ ਤੁਸੀਂ ਆਪ ਜਾਓ ਨਾਲ ਯਾਰ ਕੁਛ ਸਟਾਰਟਿੰਗ ਕਰੋ।
ਨਹੀਂ ਪਤਾ ਕੀ ਇਹ ਸਾਲਾਂ ਦਾ ਬਰ ਮੇਰਾ ਪ੍ਰੋਗਰਾਮ। ਮਤਲਬ ਕਿ ਕਾਫ਼ੀ ਦੇਰ ਚਿਰਾ ਬਾਅਦ ਜਾ ਕੇ ਪੱਕਾ ਹੋਇਆ ਤੇ ਉਹਦੀ ਮਤਲਬ ਕਿ ਹੁਣ ਵਿਆਹ ਵਿਹ ਕਰਨਾ ਹੈਾ ਉਹਦੀ ਉਮਰ ਉਮਰ ਕਾਫ਼ੀ ਹੋ ਗਈ ਹੈ।
ਚਲੋ ਠੀਕ।
ਤੇ ਭੈਣ ਵੀ ਬਾਹਰ ਆ ਉਹਨਾਂ ਦਾ ਘਰ ਬਾਹਰ
ਠੀਕ ਠੀਕ ਠੀਕ ਹੈ ਚਲੋ ਠੀਕ ਹੈ ਭਾਜੀ ਮੈਂ ਕਰਨਾ ਫਿਰ ਬਾਅਦ ਚ ਕੋਲ
ਠੀਕ ਹੈ।
ਓਕੇ ਓਕੇ।
ਓਕੇ।